ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ
ਤੁਸੀਂ ਦੱਸੋ
ਹਾਂਜੀ ਮੈਂ ਵੀ ਠੀਕ ਆ
ਕੀ ਕਰ ਰਹੇ ਸੀ
ਸ਼ਨੀੇ ਅੱਜ ਕੰਮ ਸਾਰੇ ਲੇਟ ਤੇ ਹੋ ਗਏ
ਅੱਛਾ ਹਾਂ ਹਾਂ ਹਾਂ ਹੋ ਜਾਂਦਾ ਹੈ ਕਈ ਵਾਰੀ ਨਾ ਹੋਰ ਦੱਸੋ ਹੈਲੋ ਘਰ ਪਰਿਵਾਰ ਸਭ ਠੀਕ ਨੇ ਮਹਿਣਗੀ ਕਾਰ
ਹੋਰ ਬਸ ਵਧੀਆ ਹਾਂਜੀ ਸਭ ਵਧੀਆ ਹਾਂਜੀ ਤੁਸੀਂ ਦੱਸੋ ਠੀਕ
ਹਾਂਜੀ ਸਭ ਵਧੀਆ ਜੀ ਸਭ ਵਧੀਆ ਐਕਚੁਲੀ ਅੱਜ ਮੇਰੀ ਬਿੱਟੀਆ ਬੈਠੇ ਬੈਠੇ ਕਹਿੰਦੀ ਹੈ ਕਿ ਮੰਮਾ ਕੌਣ ਸੀ ਲਾਈਫ ਅੱਛੀ ਹੋਤੀ ਹੈ ਸਕੂਲ ਲਾਈਫ ਜਾਂ ਕਾਲਜ ਲਾਈਫ ਮੈਂ ਕਿਹਾ ਮੈਨੂੰ ਤੇ ਸਕੂਲ ਲਾਈਫ ਅੱਛੀ ਲੱਗਦੀ ਸੀ ਨਾ ਕੋਈ ਟੇਂਸ਼ਨ ਨਾ ਕੁਛ ਆਰਾਮ ਨਾਲ ਜਾਓ ਤੇ ਹਾਫ ਡੇ ਚ ਵਾਪਸ ਆਜੋ ਤੇ ਆਰਾਮ ਨਾਲ ਜਾਂਦੇ ਸੀ ਨਾ ਕੋਈ ਟੈਨਸ਼ਨ ਹੁੰਦੀ ਸੀ ਕੋਾਲਜ ਲਾਈਫ ਵਿੱਚ ਜਿੱਦਾਂ ਜਿੱਦਾਂ ਵੱਧਦੇ ਜਾਓ ਆਫਟਰ ਟਵੈਲਥ ਉਹੀ ਟੈਨਸ਼ਨਾਂ ਜਿੰਮੇਵਾਰੀਆਂ ਹਰ ਚੀਜ਼ ਵੱਧਦੀ ਜਾਂਦੀ ਕਿਉਂ
ਹਾਂਜੀ ਇਹ ਤਾਂ ਹੈ ਸਕੂਲ ਲਾਈਫ ਤਾਂ ਬਹੁਤ ਵਧੀਆ ਸੀ
ਹਾਂਜੀ ਹਾਂਜੀ ਸਕੂਲ ਲਾਈਫ ਵਿੱਚ ਕੋਈ ਟੈਨਸ਼ਨ ਨੀ ਹੁੰਦੀ ਨਾ ਮੇਨ ਗੱਲ ਇਹ ਵੇ
ਹੋਰ ਕਯਾ
ਉਹੀ ਨਾ ਟੈੈਂਨਸ਼ਨ ਨੀ ਹੁੰਦੀ। ਕਾਲਜ ਲਾਈਫ ਵਿੱਚ ਵੀ ਚਲੋ ਵੱਧਦੇ ਵੱਧਦੇ ਬੰਦਾ ਆਫਟਰ ਟਵੈਲਥ ਜਾਂਦਾ ਕੋਲੇਜ
ਹਾਂਜੀ।
ਕੱਪੜਿਆਂ ਦੀ ਟੈਨਸ਼ਨ, ਜਾਨ ਦੀ ਟੈਨਸ਼ਨ, ਹਰ ਚੀਜ਼ ਦੀ ਇੱਕ ਉਹ ਬਣਾ ਲੋੋ
ਹੋਰ ਕਿਆ। ਸਕੂਲ ਚ ਦਾ ਚਲੋ ਐਵੇਂ ਹੁੰਦਾ ਬੱਚਾ ਯੂਨੀਫਾਰਮ ਪਾ ਕੇ ਚੱਲ ਦਿੰਦਾ ਹਨਾ, ਕਾਲਜ ਦੇ ਵਿੱਚ ਫਿਰ ਡੇਲੀ ਯੂਨੀਫਾਰਮ ਨੀ ਚੱਲਦੀ, ਕੋਈ ਇੱਕ ਦਿਨ ਰੱਖਿਆ ਹੁੰਦਾ ਕਿ ਜਦੋਂ ਯੂਨੀਫੋ ਮ ਚੱਲਦੀ ਐ।
ਹਾਂਜੀ ਹਾਂਜੀ। ਪਰ ਅੱਛੀ ਲਾਈਫ ਐ, ਕਾਲਜ ਲਾਈਫ ਵੀ ਅਛੀ ਐ, ਫ੍ਰੀਡਮ ਹੁੰਦਾ ਐ ਹਰ ਚੀਜ਼ ਦਾ, ਆਣ ਦਾ, ਜਾਣ ਦਾ। ਬੱਚਾ ਨਵੇਂ ਸਿਰੇ ਤੋਂ ਸਟਾਰਟਿੰਗ ਕਰਦਾ ਹਰ ਚੀਜ਼ ਦੀ, ਹਨਾ?
ਹੋਰ ਕਿਆ।
ਨੇਨੋ ਹਰ ਚੀਜ਼ ਦੇ ਆਪਣੇ ਵੀ ਉਹੀ ਨੇ ਨਾ ਸਕੂਲ ਲਾਈਫ ਦੇ ਅਲਗ ਉਹ ਸਨ, ਬਸ ਕੀ ਛੋਟੇ ਹੁੰਦੇ ਸੀ ਤੇ ਕੋਈ ਟੈਨਸ਼ਨ ਨਹੀਂ ਸੀ ਹੁੰਦੀ। ਕੋਲੇਜ ਲਾਈਫ ਵਿੱਚ ਜੌਂ ਜੌਂ ਵੱਧਦੀ ਜਾਓ, ਹਰ ਚੀਜ਼ ਦੀ ਉਹ ਹੁੰਦੀ ਐ। ਜਿੰਮੇਵਾਰੀਆਂ ਵੱਧਦੀਆਂ ਨੇ, ਹਰ
ਓਹ, ਸਕੂਲ ਲਾਈਫ ਤੋਂ ਬਾਅਦ ਤਾਂ ਫਿਰ ਜਿੰਮੇਵਾਰੀਆਂ ਵਧਣ ਲੱਗ ਜਾਂ ਦੀਆਂ ਨੇ। ਸਕੂਲ ਲਾਈਫ ਤੱਕ ਇਹ ਹੁੰਦਾ ਵੀ, ਚਲੋ ਥੋੜੇ ਟੈਂਸ਼ਨ ਫ੍ਰਰੀ ਆ ਬੱਚੇ।
ਪੜ੍ਹਾਈ ਪੜ੍ਹਾਈ ਦਾ ਕਰ ਧਿਆਨ ਦੇਣਾ।
ਹੋਰ ਕਿਆ।
ਹੁ ਹੁਣ ਅੱਜ ਕੱਲ੍ਹ ਦੀਆਂ ਤੇ ਪੜ੍ਹਾਈਆਂ ਵੀ ਬਹੁਤ ਤੱਪ ਹੋ ਗਈਆਂ ਨੇ।
ਹੁਣ ਤਾਂ ਬਹੁਤ ਜ਼ਿਆਦਾ। ਹੁਣ ਸਿਲੇਬਸ ਵੀ ਇੰਨਾ ਜ਼ਿਆਦਾ ਵਾਸਟ ਟਾਪਿਕ ਸ ਕਰਤੇ ਨੇ, ਬਹੁਤ ਜ਼ਿਆਦਾ ਵਧਾਤੇ ਐ।
ਬਿਲਕੁਲ ਬਰਡਨ ਬਹੁਤ ਜ਼ਿਆਦਾ ਐ ਨਾ, ਬਰਡਨ। ਹੂੰ, ਬਰਡਨ ਬਹੁਤ ਜ਼ਿਆਦਾ ਹੋ ਗਿਆ ਉਹਨਾਂ ਤੇ।
ਹੋਰ ਕਿਆ।
ਤੁਹਾਨੂੰ ਕਿਹੜੀ ਲਾਈਫ ਅੱਛੀ ਲੱਗਦੀ, ਸਕੂਲ ਲਾਈਫ ਜਾਂ ਕਿਹੜੀ ਲਾਈਫ ਅੱਛੀ ਲੱਗਦੀ ਸੀ? ਹੁਣ ਤੇ ਵੱ
ਜਾਂ ਹੋਰ ਕਿਆ, ਹੁਣ ਵੈਸੇ ਤਾਂ ਸਕੂਲ ਲਾਈਫ ਹੀ ਜ਼ਿਆਦਾ ਬੈਸ ਟ ਸੀਗੀ ਸਕੂਲ ਲਾਈਫ ਚ ਏਦਾਂ ਸੀਗਾ ਵੀ ਜੋ ਕਰੇਜ਼ ਜਿਆ ਹੁੰਦਾ ਨਾ, ਸਕੂਲ ਲਾਇਫ ਜੋ ਇੰਜੋਏਮੈਂਟ ਹੁੰ
ਹਾਂਜੀ ਕੋਾਲਜ ਇੰਸਟਰਕਸ਼ਨ ਹੋ ਜਾਂਦੇ ਨਾ।
ਹੋਰ ਕਿਆ ਮੇਰੀ ਤਾਂ ਜਿਵੇਂ ਚਾਈਲਡਹੁੱਡ ਫਰੈਂਡ ਉਹ ਮੇਰੇ ਤਾਂ ਘਰ ਦੇ ਨਾਲ ਰਹਿੰਦੀ ਹੈ।
ਅੱਛਾ ਹਾਂ ਮੇਰੀ ਵੀ ਇੱਕ ਹੈਗੀ ਆ ਸਕੂਲ ਦੀ ਹਾਂਜੀ ਐਕਚੁਲੀ ਉਹਨੇ ਮੈਨੂੰ ਪਹਿਚਾਣ ਲਿਆ ਕਈ ਹੁੰਦੀਆਂ ਨੇ ਹਨਾ ਜਿਹਨਾਂ ਦੀ ਆਪ ਮੈਮੋਰੀ ਬਹੁਤ ਤੇਜ਼ ਹੁੰਦੀ ਹੈ।
ਹੋਰ ਕਿਆ।
ਮੈਨੂੰ ਪਹਿਚਾਣ ਲਿਆ ਕੇ ਹਾਂ ਤੂੰ ਐਵੇਂ ਨਾ ਮੈਂ ਤੈਨੂੰ ਮੇਰੇ ਨਾਲ ਪੜਦੀ ਸੀ ਮੈਂ ਕਿਹਾ ਅੱਛਾ ਤੈਨੂੰ ਯਾਦ ਕਹਿੰਦੀ ਹਾਂ ਮੈਨੂੰ ਯਾਦ ਏ। ਕਈ ਫਰੈਂਡਸ ਅੱਛੀਆਂ ਹੁੰਦੀਆਂ ਨੇ ਉਹਨਾਂ ਨੂੰ ਯਾਦ ਰਹਿੰਦੈ। ਹੂੰ ਉਹੀ ਨਾ ਉਹ ਨਵਾਂ ਹੀ ਇੱਕ ਹੁੰਦਾ ਕਰੇਜ਼ ਹੁੰਦਾ ਹੈ ਕਿ ਹਾਂ ਚਲੋ
ਔਰ ਏਦਾਂ ਹੁੰਦਾ ਵੀ ਜੋ ਸਕੂਲ ਚ ਹੁੰਦੇ ਨੇ ਜ਼ਰੂਰੀ ਨੀ ਵੀ ਨਾਲ ਕੋਲਜ ਚ ਵੀ ਰਹਿਣਗੇ।
ਨਹੀਂ ਹਰ ਕੋਈ ਆਪਣੇ ਆਪਣੇ ਡਿਸੀਜ਼ਨ ਨਾਲ ਚੇਂਜ ਕਰਦਾ ਨਾ। ਹਰ ਕੋਈ ਆਪਣੀ ਆਪਣੀ ਹਿਸਾਬ ਨਾਲ
ਕਿਉਂਕਿ ਐ ਏਦਾਂ ਹੁੰਦਾ ਵੀ ਸਟ੍ਰਰੀਮ ਵੀ ਚੇਂਜ ਹੋ ਜਾਂਦੀ ਹੈ ਤਾਂ ਉਹਦੇ ਨਾਲ ਫਿਰ ਕਈ ਵਾਰ ਕਾਲਜ ਵੀ ਚੇਂਜ ਕਰਨਾ ਪੈਂਦਾ ਏ। ਹੋਰ ਕਿਆ ਬਾਕੀ ਪਲੇਸ ਦਾ ਵੀ ਹੁੰਦਾ ਹੈ ਵੀ ਫਰੈਂਡਜ ਨਾਲ ਸੇਮ। ਪਲੇਸ ਦੇ ਹੈ ਜਾਂ ਨਹੀਂ।
ਨਹੀਂ ਹੈਗੇ ਬਿਲਕੁਲ ਬਿਲਕੁਲ। ਇੱਕ ਸਕੂਲ ਲਾਈਫ ਵਿੱਚ ਫਰੈਂਡਸ ਨਾਲ ਨਾਲ ਚੱਲਦੇ ਨੇ।
ਹਾਂਜੀ।
ਫਸਟ ਤੋਂ ਲੈ ਕੇ ਟਵੈਲਥ ਤੱਕ ਨਾਲ ਨਾਲ ਚੱਲਦੇ ਨੇ। ਕਿਉਂਕਿ ਮੈਕਸੀਮਮ ਲੋਕ ਤੇ ਇੱਕੋ ਹੀ ਸਕੂਲ ਕਰਦੇ ਨੇ ਬਹੁਤ ਵੇਅਰ ਆਦਾ ਹੈ ਕਿ ਕਿਸੇ ਨੂੰ ਚੇਂਜ ਕਰਨਾ ਪਵੇ।
ਹਾਂਜੀ ਇਹ ਤਾਂ ਹੈ।
ਮੇਰੇ ਅੱਜ ਵੀ ਸਕੂਲ ਫਰੈਂਡਸ ਦਾ ਕਈ ਵਾਰੀ ਫੋਨ ਆਦਾ ਹੈ ਮੈਸੇਜ ਆਦੇ ਨੇ।
ਹਾਂਜੀ।
ਹੂੰ ਅੱਛਾ ਲੱਗਦਾ ਫਿਰ ਉਦੋਂ ਕਿ ਹਾਂ ਇਹ ਸਾਨੂੰ ਬਚਪਨ ਤੋਂ ਸਾਨੂੰ ਜਾਣਦੀ ਹੈ ਕਿਉਕਿ ਕਈ ਵਾਰੀ ਬਚਪਨ ਬਹੁਤ ਯਾਦ ਆਦਾ ਨਾ। ਵੀ ਅਸੀਂ ਛੋਟੇ ਹੁੰਦੇ ਸੀ ਇਹ ਕਰਦੇ ਸੀ ਉਹ ਕਰ ਲੈਂਦੇ ਸੀ। ਜਿਸ ਚ ਪੰਮੀ ਨੂੰ ਤੰਗ ਕਰਦੇ ਸੀ। ਟਾਟਾ ਕਰਦੇ ਸੀ। ਹੈਨਾ ਇਹ ਹੁੰਦਾਂ ਐ। ਸਕੂਲ ਲਾਈਫ ਇੱਕ ਅਲੱਗ ਹੀ ਲਾਈਫ ਹੈ। ਕਾਲਜ ਲਾਈਫ ਦਾ ਤਾਂ ਫੇਰ ਹੀ ਹੈ ਨਾ ਹੂੰ।
ਹੂੰ ਗੱਲ ਵੀ ਇੰਜੋਏਮੈਂਟ। ਤੇ ਕਾਲਜ ਲਾਈਫ ਦੀ ਅਲੱਗ ਹੈ ਸਕੂਲ ਲਾਈਫ ਦੀ ਅਲੱਗ।
ਬਿਲਕੁਲ ਬਿਲਕੁਲ। ਸਕੂਲ ਲਾਈਫ ਵਿੱਚ ਅਸੀਂ ਨੋਰਮਲ ਖੇਡਾ ਖੇਡਣੀਆਂ ਨੇ ਹੈ ਨਾ।
ਹਾਂਜੀ।
ਚਲਾਈ ਵਿੱਚ ਤੇ ਅਸੀਂ ਖੇਡਾ ਨੀ ਖੇਡਦੇ ਅਸੀਂ ਹੋਰ ਹੀ ਮਤਲਬ ਹੋਬੀਜ਼ ਹੋ ਜਾਂਦੇ।
ਏਦਾਂ ਹੁੰਦਾ ਨਾ ਵੀ ਫੇਰ ਜਦੋਂ ਕਾਲਜ ਲਾਈਫ ਚ ਜਾਂਦੇ ਹਾਂ ਫੇਰ ਥੋੜੇ। ਗਰੋ ਵੀ ਹੁਣ ਸਟਾਰਟ ਕਰਦੇ ਨੇ ਗਰੋਥ ਵੀ ਹੋਣੀ ਸ਼ੁਰੂ ਹੋ। ਜਾਂਦੀ ਜਿਵੇ ਜਿਵੇ ਵੱਡੇ ਹੁੰਦੇ ਆ ਤਾਂ ਉਵੇ ਮਚੋਰਟੀ ਵੀ ਆ ਜਾਂਦੀ ਆ ਫਿਰ ਰਿਸਪੋਸਬਲਟੀ ਵੀ ਹੁੰਦਾ ਵੀ ਹਾਂਜੀ ਜਿਆਦਾ ਰਿਸਪੋਂਸਿਬਲ ਹੋ ਜਾਂਦੇ ਹੈ ਜਿਵੇਂ ਹੁਣ ਸਕੂਲ ਲਾਈਫ ਚ ਜ਼ਿਆਦਾ ਸ਼ਰਾਰਤਾਂ ਵਗੈਰਾ। ਕਰਦੇ ਆਂ ਤਾਂ ਫਿਰ ਕੋਲਜ ਲਾਈਫ ਚ ਤਾਂ ਉਹ ਚਲਦੀਆਂ ਨੀ ਹੈਗੀਆ।
ਚਲਦੀਆਂ ਨੀਂ ਹੈਗੀਆ ਸਹੀ ਗੱਲ ਹੈ ਸਕੂਲ ਲਾਈਫ ਵਿੱਚ ਐ ਹੁੰਦਾ ਨਾ ਬੱਚਾ ਸਮਝ ਕੇ ਮਾਫ਼ ਕਰ। ਕੀਤਾ ਜਾਂਦਾ ਵੱਡੇ ਹੋ ਕੇ ਕੌਣ ਮਾਫ਼।
ਹੋਰ ਕਿਆ ਇਹੀ ਤਾਂ ਹੈ ਨਾ
ਹਮ ਉਹ ਲਾਈਫ ਅੱਛੀ ਵਧੀਆ ਸਹੀ ਗੱਲ ਹੈ ਹਮ
ਬਾਕੀ ਵੈਲਊ ਦੋਨਾਂ ਦੀ ਇੰਪੋਰਟੈਂਸ ਤਾਂ ਦੋਨਾਂ ਦੀ ਲਾਈਫ ਦੇ ਵਿੱਚ ਦੋਨੋ ਜ਼ਰੂਰੀ ਨੇ ਬਟ ਅੱਜ ਕੱਲ ਐਵੇਂ ਹੁੰਦਾ ਵੀ ਕਈ ਸਕੂਲਿੰਗ ਕਰ ਲੈਂਦੇ ਨੇ ਫਿਰ ਕਾਲਜ ਦੇ ਵਿੱਚ ਚਲੋ ਐਡਮਿਸ਼ਨ ਕਰਵਾ ਲੈਂਦੇ ਨੇ ਬਟ ਡੇਲੀ ਵੀ ਨਹੀਂ ਜਾਂਦੇ ਰੈਗੂਲਰ ਬੇਸ ਲੰਮੀ ਸੀਟ ਵਗੈਰਾ ਲੈ ਕੇ ਆਪਣਾ ਵੀ ਸਟਡੀ ਨਾਲ ਨਾਲ ਜੋਬ ਕਰਦੇ ਨੇ ਕਿਉਂਕਿ ਅੱਜ ਕੱਲ ਖਰਚੇ ਇੰਨੇ ਜ਼ਿਆਦਾ ਵੱਧ ਵੱਧ ਗਏ ਨੇ ਕਿ ਬੱਚੇ ਥੋੜਾ ਜਿਹਾ ਆਪਣਾ ਆਪਣੇ ਆਪ ਵੀ ਕਰ ਰਹੇ ਨੇ ਨਾ ਆਪਣੀ ਸਪੈਂਡਿੰਗ ਆਪ ਕਰਦੇ ਨੇ ਅਰਨਿੰਗ ਕਰਕੇ
ਬਿਲਕੁਲ ਜੀ ਬਿਲਕੁਲ ਸਹੀ ਗੱਲ ਹਮ ਇਹ ਚੀਜ਼ਾਂ ਤਾਂ ਸਾਨੂੰ ਬੜਾ ਬਹੁਤ ਹੀ ਉਹ ਧਿਆਨ ਰੱਖਣਾ ਪੈਂਦਾ ਨਾ ਹਰ ਚੀਜ਼ ਹਮ
ਸਕੂਲ ਲਾਈਫ ਚ ਤਾਂ ਹੁੰਦਾ ਵੀ ਚਲੋ ਪੇਰੈਂਟਸ ਨੇ ਦਵਾਉਣਾ ਜੋ ਵੀ ਦਵਾਉਣਾ ਸਾਰਾ ਕੁਛ ਪੇਰੈਂਟਸ ਆਪੇ ਕਰਨਗੇ ਬਸ ਸਿਰਫ ਐਏ ਹੁੰਦਾ ਵੀ ਜਾਣਾ ਏ ਹੁੰਦਾ ਖੁਦ ਵੀ ਹੋਰ ਕਿਆ ਫਿਰ ਪੇਰੈਂਟਸ ਦੀ ਜ਼ਿਆਦਾ ਹੋ ਜਾਂਦੀ ਹੈ
ਓਹੀ ਨਾ ਫੇਿਰ ਆਪਣੇ ਸਿਰ ਤੇ ਆਪ ਕਮਾਓ ਆਪਣੀ ਸਟੱਡੀ ਆਪ ਕਰੋ ਕਈ ਬੱਚੇ ਆਪਣੀ ਸਟੱਡੀ ਆਪੇ ਕਰਦੇ ਨੇ ਹਨਾ ਖੁਦ ਕਮਾਉਂਦੇ ਨੇ ਖੁਦ ਕਰਦੇ ਨੇ
ਹਾਂਜੀੀ
ਕੋਲਜ ਲਾਈਫ ਵਿੱਚ ਜਿੰਮੇਵਾਰ ਬਣ ਜਾਂਦਾ ਬੱਚਾ ਹਨਾ
ਹੋਰ ਕਿਆ
ਸਕੂਲ ਲਾਈਫ ਵਿੱਚ ਪੇਰੈਂਟਸ ਤੇ ਡਿਪੈਂਡ ਰਹਿੰਦਾ ਹੈ
ਹਾਂ ਜੀ ਇਹ ਤਾਂ ਹੈ
ਹੂੰ ਹੋਈ ਨਾ ਆਹ ਵਧੀਆ ਕੀ ਸਕੂਲਿੰਗ ਕਰ ਰਹੀ ਹੈ
ਹਾਂਜੀ ਹਜੇ ਤਾਂ ਛੋਟੀ ਆ ਹ
ਅੱਛਾ ਅੱਛਾ ਹਾਂ ਫਿਰ ਉਓਹੀ ਹੈ ਨਾ ਸਕੂਲਿੰਗ ਸਾਡੇ ਸਾਹਮਣੇ ਤੇ ਦੋਨਾਂ ਹੀ ਐਕਸਪੀਰੀੰਸ ਸਕੂਲਗ ਦਾ ਵੀ ਤੇ ਕੋਲੇ ਹੂੰ ਹੂੰ ਓਹੀ ਨਾ ਸਕੂਲਿੰਗ ਲਾਈਫ ਦਾ ਅਲੱਗ ਹੀ ਹੁੰਦਾ
ਹੋਰ ਕਿਆ
ਹੂੰ ਹੋਰ ਦੱਸੋ
ਹੋਰ ਬਸ ਇਹੀ ਹੁੰਦਾ ਵੀ ਕਈ ਵਾਰ ਜਿਵੇਂ ਲ ਯਾਦ ਆ ਜਾਂਦੇ ਨੇ ਨਾ ਤਿੰਨ ਸਕੂਲ ਵਾਲੇ ਵੀ ਚਲੋ ਕਾਲਜ ਵਾਲੇ ਵੀ ਫੇਰ ਹੁੰਦਾ ਵੀ ਉਹ ਵੀ ਟਾਈਮ ਕਿੰਨਾ ਵਧੀਆ ਇਨੀ ਇੰਜੋਏਮੈਂਟ ਕਰਦੇ ਸੀਗੇ ਹੁਣ ਤਾਂ ਬਸ ਰਿਸਪੋਂਸੀਬਿਲਟੀ ਵੀ ਜ਼ਿਆਦਾ ਨੇ ਕਿ ਟਾਈਮ ਹੀ ਨਹੀਂ ਹੁੰਦਾ
ਟਾਈਮ ਹੀ ਨਹੀ ਹੁੰਦਾ ਹਾਂਜੀ
ਫਰੈਂਡਸ ਕਦੇ ਘਰ ਜਾਣਾ ਇਕਠ ਉੱਥੇ ਖੇਲਣਾ ਨਾ ਉਹ ਵੀ ਬਹੁਤ ਹੁੰਦਾ ਸੀਗਾ
ਅਸੀਂ ਉਹਨਾਂ ਦੇ ਘਰ ਚਲੇ ਜਾਣਾ ਨਹੀਂ ਸੇਫ ਹੀ ਨਹੀਂ ਏ ਨਾ ਅੱਜ ਕੱਲ ਦੇ ਕਿਤੇ ਵੀ ਭੇਜਣਾ ਸੇਫ ਨਹੀਂ ਹੈ ਮੇਨ ਗੱਲ ਏ
ਕੋਲ ਆਪਣੀਆਂ ਅੱਖਾਂ ਸਾਹਮਣੇ ਬਸ ਰਹਿਣ ਤਾਂ ਸਹੀ ਆ ਬਸ ਜਾ ਸਕੂਲ ਜਾਣ ਬਸ ਜਾਂ ਨਾਲੇ ਰਹਿਣ ਬਸ
ਨਾਲ ਹੀ ਰੈਣ ਸਹੀ ਗੱਲ ਅੱਜ ਕੱਲ ਬਿਲਕੁਲ ਨੀ ਕੇਅਰਲੈਸ ਖਾਣ ਦਾ ਟਾਈਮ ਹੀ ਨਹੀ ਹੈ ਇਧਰ ਹਨ ਹਟੀ ਤੇ ਦੁਰਘਟਨਾ ਘਟੀ ਵਾਲੀ ਗੱਲ ਹੁੰਦੀ ਅੱਜ ਕੱਲ੍ਹ ਤੇ
ਹੋਰ ਕਿਆ
ਹਰ ਚੀਜ਼ ਦਾ ਧਿਆਨ ਰੱਖਣਾ ਪੈਂਦਾ ਬਈ ਅੱਜ ਕੱਲ ਬੱਚਿਆਂ ਨੂੰ ਸੇਫ ਰੱਖਣਾ ਬਹੁਤ ਵੱਡਾ ਟਾਸਕ ਹੈ।
ਹੋਰ ਕਿਆ ਆਪਣੇ ਟਾਈਮ ਚ ਹੁੰਦੇ ਸੀ ਸਕੂਲ ਵੀ ਚਲੋ ਕੋਮਨ ਜ ਜਿਵੇਂ ਕੋਈ ਕੋਈ ਹੁੰਦਾ ਸੀਗਾ। ਬਟ ਹੁਣ ਤਾਂ ਸਕੂਲਜ਼ ਵੀ ਕਿੰਨੇ ਜ਼ਿਆਦਾ ਚੁਆਇਸ ਕਰਨੀ ਵੀ ਔਖੀ ਹੋ ਜਾਂਦੀ ਹੈ ਵੀ ਕਿਹੜੇ ਸਕੂਲ ਚ ਪਾਣਾ ਬੱਚੇ ਨੂੰ। ਹੋਰ ਕਿਆ ਕੋਾਲਜਿਸ ਦਾ ਵੀ ਏਦਾਂ ਵੀ ਕੋਾਲਜ ਵੀ ਇੰਨੇ ਜ਼ਿਆਦਾ ਨੇ ਦੇਖੋ।
ਹੂੰ ਹੂੰ ਹੂੰ
ਉਹਨਾਂ ਦਾ ਵੀ ਹੋ ਜਾਂਦਾ ਵੀ ਕਿੱਥੇ ਬਾਕੀ ਐਵੇਂ ਦੇਖਦੇ ਵੀ ਚਲੋ ਨੇੜੇ ਹੋਵੇ ਹਨਾ ਬੱਚੇ
ਨੇੜੇ ਹੋਵੇ ਹਾਂਜੀ ਆਣਾ ਜਾਣਾ ਸਹੀ ਰਹੇ ਉਹੀ ਨਾ। ਹਰ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਹਾਂ।
ਹਾਂਜੀ ਹੋਰ ਨਾ ਕੋਾਲਜ ਭੇਜਣਾ ਵੀ ਤੇ ਅੱਜ ਕੱਲ੍ਹ ਡਰ ਵਾਲਾ ਹੋ ਗਿਆ ਨਾ। ਅੱਜ ਕੱਲ ਬੱਚਿਆਂ ਨੂੰ ਬਾਹਰ ਕੱਢਦੇ ਹੀ ਡਰ ਲੱਗਦਾ ਐ।
ਨਹੀਂ ਨਹੀਂ ਬੱਚੇ ਸੇਫ ਨਹੀਂ ਨਾ ਹੈਗੇ ਬਾਹਰ ਵੈਸੇ ਵੀ ਡਰ ਲੱਗਦਾ ਹੁਣ ਨਾ ਆਪਾਂ ਕਿਸੇ ਤੇ ਵੀ ਟਰਸਟ ਕਰ ਸਕਦੇ।
ਹਾਂ ਬਿਲਕੁਲ ਬਿਲਕੁਲ
ਵੀ ਹੁਣ ਕਈ ਏਦਾਂ ਦੇ ਫੈਮਿਲੀਜ਼ ਦੇਖੇ ਨਹੀਂ ਆਪਾਂ ਟਰੱਸਟ ਕਰ ਸਕਦੇ ਜਦੋਂ ਗੱਲਾਂ ਸੁਣਦੇ ਹਾਂ ਨਾ ਕਿਸੇ ਦੀਆਂ ਮੈ
ਬਿਲਕੁਲ ਸਕੂਲਿੰਗ ਲਾਈਫ ਜਿਹੜਾ ਅੱਛਾ ਹੈ ਬੱਚਾ ਆਪਣਾ ਸ਼ੁਰੂ ਹੀ ਕਰਦਾ ਹੈ ਆਪਣੇ ਜੀਵਨ ਦੀ ਪਹਿਲੀ ਉਹ ਸਟਾਰਟਿੰਗ ਕਰਦਾ ਐ। ਤੇ ਬੱਚੇ ਨਾਲ ਗ਼ਲਤ ਹੋ ਜਾਏ ਤੇ ਉਹ ਵੀ ਤੇ ਕਿੰਨਾ ਗਲਤ ਤੇ ਸਕੂਲਾਂ ਵਿੱਚ ਵੀ ਬੱਚੇ ਸੇਫ ਨਹੀਂ ਹੈ ਅੱਜ। ਕਲ
ਹਾਂਜੀ
ਸਕੂਲਾਂ ਵਿੱਚ ਵੀ ਬੱਚੇ ਸੇਫ ਨਹੀਂ ਹੈ ਅੱਜ ਕੱਲ੍ਹ ਬਹੁਤ ਮਾੜਾ ਹਾਲ ਐ।
ਹੋਰ ਕਿਆ। ਬਸ ਫਿਰ ਹੁਣ ਐਵੇਂ ਹੋਣਾ ਵੀ ਆਣ ਵਾਲੇ ਟਾਈਮ ਚ ਤਾਂ ਫਿਰ ਸ਼ਾਇਦ ਓਨਲਾਈਨ ਹੀ ਸਟੱਡੀ ਹੋਣੀ ਆ।
ਔਨਲਾਈਨ ਹੀ ਹੋਣੀ ਐ। ਬਿਲਕੁਲ ਬਿਲਕੁਲ ਸਹੀ ਗੱਲ ਹੈ ਘਰ ਬੈਠੇ ਹੀ। ਹੂੰ
ਤਾਂ ਬੰਦ ਹੀ ਹੋ ਜਾਵੇ ਹੁਣ ਦੇਖੋ ਆਣ ਵਾਲੇ ਟਾਈਮ ਚ ਕਿਆ ਹੋਣਾ ਐ।
ਹਾਂਜੀ ਹਾਂਜੀ ਚਲੋ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ ਮੈਨੂੰ ਵੀ ਵਧੀਆ ਲੱਗ
ਹਾਂਜੀ ਹਾਂਜੀ। ਪੁਰਾਣੇ ਦਿਨ ਯਾਦ ਆ ਗਏ ਸਹੀ ਗੱਲ ਜੀ ਸਕੂਲ ਡੇਜ ਯਾਦ ਆ ਗਏ। ਕਿਵੇਂ ਬੱਸੇ ਚੁੱਕ ਕੇ ਜਾਏ ਜਾਂਦੇ ਸੀ ਹਾਂਜੀ ਹਾਂਜੀ ਹੂੰ ਸਹੀ ਗੱਲ ਹੈ ਹ ਚਲੋ ਜੀ ਥੈਂਕ ਯੂ
ਹਾਂਜੀ ਤੁਹਾਡਾ ਵੀ ਸੇਮ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ